ਹੈਲੋ। ਹੈਲੋ। ਹੈਲੋ।
ਹੈਲੋ ਅਵਾਜ਼ ਆ ਰਹੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਓ।ਵਧੀਆ ਜੀ ਹੋਰ ਕੀ ਕਰਦੇ
ਬਸ ਬੈਠੀ ਦੀ ਸੀ ਮੈਂ ਸੋਚਿਆ ਚਲੋ। ਤੁਹਾਡਾ ਕੋਲ ਆ ਗਿਆ।
ਫੋਨ ਹੀ ਕਰ ਲਈਏ ਹੈਂ ਅੱਛਾ-ਅੱਛਾ ਬਸ, ਬੱਸ ਠੀਕ ਹੈ ਸ਼ਾਮ ਦਾ ਟਾਈਮ ਥੋੜਾ ਔਖਾ ਹੋ ਜਾਂਦਾ ਨੀ ਕੱਲ ਆ,
ਹਾਂਜੀ-ਹਾਂਜੀ ਸਹੀ ਗੱਲ ਹੈਗੀ ਉਹ ਵੈਸੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਉਹ ਤੇ ਤੁਹਾਡਾ, ਉਹ ਨੀ ਆ ਗਿਆ ਤੇ ਵਧੀਆ ਹੋਇਆ ਹਾਂ ਮੈਂ ਕਹਿ ਰਹੀ ਸੀ। ਔ ਮੇ ਤੋ
ਹਾਂਜੀ ਕੀ ਕਹਿ ਰਹੇ ਹੋ?
ਹੈ ਸ਼ੂਜ ਮੰਗਵਾਏ ਮੈਂ ਕਿਹਾ ਸ਼ੂਜ ਮੰਗਵਾਏ ਸੀ ਔਨਲਾਈਨ ਤੋਂ ਸ਼ੂਜ਼ ਮੰਗਵਾਏ ਸੀ ਸ਼ੂਜ਼ ਹਾਂਜੀ ਤੇ ਉਹ ਫਿਰ ਨਾ ਉਹ ਮੰਗਵਾ, ਮੈਨੂੰ ਫਿਰ ਡਾਊਟਸ ਹੋ ਰਹੇ ਨੇ ਕਿ ਵਧੀਆ ਕੁਆਲਿਟੀ ਹੈ ਜਾਂ ਨਹੀਂ ਹੈ ਮਤਲਬ ਮੈਂ ਆਪ ਹੀ,
ਨਹੀਂ ਔ ਔਡਰ, ਤੇ ਤੁਸੀਂ ਆਰਡਰ ਕਰ ਚੁੱਕੇ ਹੋ ਜਾਂ ਜੇ ਕਰਨੇ ਨੇ,
ਨਹੀਂ ਮੈਂ ਕਰ ਚੁੱਕੀ ਆ ਮੈਂ ਨਾਇਕਾ ਤੋਂ ਔਡਰ ਕੀਤਾ ਨਾਇਕਾ ਫੈਸ਼ਨ ਤੋਂ,
ਅੱਛਾ-ਅੱਛਾ ਤੇ ਕਿਹੜੇ ਬ੍ਰਾਂਡ ਦੇ ਕੀਤੇ ਨੇ,
ਵੈਸੀ
ਅੱਛਾ ਅੱਛਾ ਨਹੀਂ ਠੀਕ ਹੈ।ਕੁਆਲਿਟੀ ਦੇਖੋ ਡੇਲੀ ਬੇਸਿਸ ਵਾਸਤੇ ਤਾਂ ਠੀਕ ਹੈ। ਵੀ ਜਿਵੇਂ ਵੀ ਹਰ ਕੋਈ ਬੰਦਾ ਦੇਖੋ। ਅਫੋਰਡ ਕਰ ਸਕਦਾ ਹੈ ਉਹ ਚੀਜ਼ ਨਾ ਜਿਵੇ ਰੈਡ ਟੇਪ ਤੇ ਕੈਂਪਸ ਹੋਗੀ‌। ਹਰ ਕੋਈ ਅਫੋਰਡ ਦੇਖੋ ਕਰ ਸਕਦਾ। ਠੀਕ ਹੈ ਮੇਰੇ ਕੋਲ ਵੀ ਸੀ ਮੇਰੇ ਹੁਣ ਹੀ ਮਤਲਬ ਕਿ ਮੈਂ ਥਰੋ ਆਊਟ ਕੀਤੇ ਨੇ ਉਹਨੂੰ ਮੈਂ, ਡੇਢ ਪੌਨੇ ਦੋ ਸਾਲ ਮੈਂ ਉਹਨੂੰ ਯੂਜ ਕੀਤਾ।
ਮੈ ਨਾ ਹਾਂ ਉਹ ਕੈਂਪਸ ਮੈਨੂੰ ਬ੍ਰੈਂਡ ਬਹੁਤ ਪਸੰਦ ਹੈ ਉਹ ਤਾਂ ਪਸੰਦ ਹੈ ਕਿਉਂਕਿ ਉਹ ਕੁਆਲਿਟੀ ਬਹੁਤ ਅੱਛੀ ਹੈ। ਅੱੀ ਨਿਕਲਦੀਗੀ ਮੈਂ ਲਾਸਟ ਟਾਈਮ ਵੀ ਲਿਤੇ ਸੀ ਮੈਂ ਇੱਕ ਬਹੁ ਪਿਊਮਰ, ਵੀ ਲਿੱਤੇ ਸੀ ਉਹ ਇੰਨਾ ਵਧੀਆ ਮੈਨੂੰ ਰਿਜਲਟ ਨੀ ਮਿਲਿਆ ਜੋ ਮੈਨੂੰ ਕੈਂਪਸ ਦਾ ਮਿਲਿਆਂ ਉਹ, ਕੈਂਪਸ ਰੇਟ ਵੀ ਕੁਆਲਿਟੀ ਵਾਇਸ
ਹਾਂ ਨਹੀਂ ਬਟ ਮੈਂ ਸਟੋਰ ਤੋਂ ਲਿੱਤੇ ਸੀ ਇੱਥੇ ਸਾਡੇ ਹੈਗੇ ਯਮੁਨਾ ਨਗਰ ਸਟੋਰ ਹੈ। ਠੀਕ ਹੈ ਮੈਂ ਆਊਟਲੈਟ ਤੋਂ ਲਿਤੇ ਸੀ ਤੇ ਤਸੱਲੀ ਕਰਕੇ ਪ੍ਰੋਪਰ ਫੇ ਕਿਉਂਕਿ ਨਾ ਕਈ ਵਾਰੀ ਮੇਰਾ ਦੇਖੋ ਫਸਟ ਐਕਸਪੀਰੀਅੰਸ ਸੀ ਕੈਂਪਸ ਨਾਲ ਹੁਣ ਮੈਨੂੰ ਹੋਰ ਸ਼ੂਜ ਦਾ ਤੇ ਪਤਾ। ਸੀ ਕਿ ਮੇਰਾ ਪ੍ਰੋਪਰ ਸਾਈਜ ਆਦਾ ਹੈ ਪਰ ਮੈਨੂੰ ਥੋੜਾ ਡਊਟ ਦਾ ਜਿਵੇਂ ਹੁੰਦਾ ਨਾ ਹਾਂ ਨਵੇ, ਬ੍ਰੈਂਡ ਤੇ ਬਣਦਾ ਜਾ ਰਿਹਾ, ਤੇ ਥੋੜਾ ਡਾਊਟ ਹੁੰਦਾ ਕਈਆਂ ਦਾ ਸਾਈਜ਼ ਛੋਟਾ ਕਈਆਂ ਦਾ ਵੱਡਾ, ਤੇ ਫੇਰ ਮੈਂ ਆਊਟਲੈਟ ਤੇ ਗਈ ਸੀ ਹਾਂ ਮੈਂ ਆਪਣਾ ਇਕ ਸਾਈਜ਼ ਕਰ ਲਿਆ। ਹੁਣ ਮੈਨੂੰ ਐਸਾ ਹੀ ਕਹਦਾ ਮੈਂ ਪੂਰੀ ਤਸੱਲੀ ਕਰਕੇ ਦੇਖੋ ਕੀਤਾ ਹੈ ਔਨਲਾਈਨ ਵੀ ਵਧੀਆ ਹੈ ਜੇ
ਨਹੀਂ ਪਰ ਔਨਲਾਈਨ ਮੇਰੇ ਅਕੋਰਡਿੰਗ ਨਾ ਇਨਾ ਵਧੀਆ ਨਹੀਂ ਹੁੰਦਾ ਪਰ ਔਨਲਾਈਨ ਅਗਰ ਜੈ ਲਈਏ ਨਾ ਤੇ ਮੈਂਨੂੰ ਦੀ ਸਾਈਟ ਤੋਂ ਹੀ ਲਈਏ ਜਿਵੇਂ ਕੈਂਪਸ ਦੀ ਖੁੱਦ ਦੀ ਹੁਣ ਮੈਂ ਨਾਇਕਾ ਦੇ ਥਰੂ ਲਿੱਤਾ ਹੈ ਨਾ ਫਿਰ ਵੀ ਮੇਰੇ ਮਨ ਵਿਚ ਕਨਫਿਊਜਨ ਇਹ ਕਿਉਂਕਿ ਮੈਨੂੰ
ਨਹੀਂ ਨਾਇਕਾ ਅੱਛਾ ਹੈ ਨਾਇਕਾ ਇੱਕ ਨਾਇਕਾ ਜਿੱਦਾਂ ਸ਼ੋਪਿੰਗ ਜਿੱਦਾਂ ਫੈਸ਼ਨ ਵਾਲਾ ਵੀ ਅੱਛਾ ਹੈ। ਨਾਇਕਾ ਬਿਊਟੀ ਪ੍ਰੋਡਕਟ ਵੀ ਅੱਛਾ ਮੈਂ ਨਾਇਕਾ ਤੋਂ ਬਿਊਤੀ ਪ੍ਰੋਡਕਟ ਵਾਲੇ ਮੰਗਵਾਉਦੀ ਹਾਂ ਸਕਿਨ ਕੇਅਰ ਮੰਗਵਾ ਲਈ ਆਪਣੀ ਇਹ ਸਭ ਕੁਛ ਹਾਂ। ਨਾਇਕਾ ਤੋਂ ਚੀਜ਼ ਅੱਛੀ ਹੀ ਮਿਲਦੀ ਹੈ ਹਾਂ ਨਾਇਕਾ ਦੇ ਤੇ ਬੰਦਾ ਵੀ ਚੀਜ਼ ਖੋ ਕੇ ਜਿਹੜੀ ਅੱਜ ਕੱਲ੍ਹ ਨਵੀ-ਨਵੀ ਐਪਾਂ ਜਿਵੇਂ ਇੰਸਟਾਗ੍ਰਾਮ ਤੇ ਦਿਖਾਉਂਦੇ ਨੇ ਨਾ ਲਾਈਨ ਵਗੈਰਾ ਦਾ ਉਹ ਫੇਰ ਵੀ ਡਾਊਟ ਰਹਿੰਦਾ ਹੈ ਹਾਂ ਉਹ ਫੇਕ ਹੁੰਦੇ ਪੇਮੈਂਟ ਤੇ ਬਿਨਾਂ ਕਰੋ ਔਨਲਾਈਨ ਦੇ ਵਿੱਚ ਚਾਹੇ ਨਾਇਕਾ ਹੈ ਚਾਹੇ ਜੋ ਮਰਜ਼ੀ ਮੇ ਤੇ ਔ ਕਰ ਲਿਆ ਕੈਸ਼ ਹੋਣ, ਡਿਲੀਵਰੀ ਕੁਛ ਵੀ ਮੰਗਵਾਣ ਵੈਸੇ ਤਾਂ ਮੈਂ ਔਨਲਾਈਨ ਤੇ ਇੰਨਾ ਉਹ ਨੀ ਕਰਦੀ ਮੇਰੀ
ਹੂੰ ਹੂੰ ਵੈਸੇ ਆਊਟਲੇਟ ਤੇ ਚਲੇ ਜਾਓ ਜਾਂ ਕੁਛ ਹੂੰ ਹੁਣ ਮੈਂ ਲਾਸਟ ਟਾਈਮ ਓਨਲਾਈਨ ਮੰਗਾਇਆ ਸੀ ਮੈਨੂੰ ਕਿਸੇ ਨੇ ਕਿਹਾ ਸੀ ਹਾਂਜੀ-ਹਾਂਜੀ ਮੈਨੂੰ ਲਾਸਟ ਮੈਨੂੰ ਕਿਸੇ ਨੇ ਕਿਹਾ ਸੀ ਕਿ ਸਵਿਸ ਬਿਊਟੀ ਦਾ ਫਾਊਂਡੇਸ਼ਨ ਬਹੁਤ ਵਧੀਆ ਹੁੰਦਾ ਉਹ ਮੈਂ ਲਗਾਉਂਦੀ ਸੀ ਮੈਬਲਿਨ ਦਾ ਉਹ ਮੈਨੂੰ ਕਿਸੇ ਨੇ ਅਡਵਾਈਸ ਦਿੱਤੀ ਮੈਂ ਤਾਂ ਉਹ-ਉਹ ਕੁੜੀ ਦਾ ਫੇਸ ਬਹੁਤ ਅੱਛਾ ਸੀ ਉਹ ਫਿਰ ਜਦੋਂ ਮੈਂ ਓਨਲਾਈਨ ਓਡਰ ਤੇ ਕਰ ਦਿੱਤਾ
ਹਾਂ
ਵਧੀਆ ਨਹੀਂ ਆਇਆ ਉਹ ਫਿਰ ਮੈਂ ਜਦੋਂ ਮੱਲ ਵਿੱਚ ਗਈ ਜਦੋਂ ਮੈਂ ਸਵਿਸ ਬਿਊਟੀ ਦੇ ਆਊਟਲੇਟ ਤੇ ਗਈ ਨਾ ਤੋਂ ਮੈਨੂੰ ਤੇ ਉਹ ਬਹੁਤ ਵਧੀਆ ਮਿਲਿਆ ਔਰ ਐਵੇਂ ਲੱ ਸੀ ਕਿ ਓਰਿਜਨਲ ਇਹੀ ਹੈ ਜੋ ਮੈਂ ਔਨਲਾਈਨ ਮੰਗਾਇਆ ਓਰਿਜਨਲ ਨਹੀਂ ਹੈਗਾ
ਹਾਂ ਨਹੀ ਇਹ ਦੱਸਾਂ ਕਿ ਵੀ ਬੇਸਿਕਲੀ ਅਗਰ ਤੁਹਾਨੂੰ ਆਪਣੇ ਸਕਿਨ ਟੋਨ ਦੇ ਅਕੋਰਡਿੰਗ ਪਤਾ ਹੈ ਨਾ ਫਾਊਡੇਸ਼ਨ ਹੈ ਕੰਸੀਲਰ ਜਾਂ ਕੁਛ ਵੀ ਹੈਗਾ ਹਨਾ ਵੀ ਉਹ ਤੁਸੀਂ ਆਪਣੇ ਸਕਿਨ ਟੋਨ ਦੇ ਅਕੋਰਡਿੰਗ ਤੁਸੀਂ ਹੰਡਰਡ ਪਰਸੈਂਟ ਸ਼ਓਰ ਹੋ। ਅਤੇ ਮੰਗਵਾ ਲੋ ਮੈਂ ਤਾਂ ਇੱਦਾਂ ਕਰਨੀ ਆ ਫਸਟ ਟਾਈਮ ਮੈਂ ਤੋਂ ਜਿੱਦਾਂ ਲੈ ਲਿਆ ਸਕਿਨ ਟੋਨ ਦੇ ਅਕੋਰਡਿੰਗ ਉਹੀਓ ਫਿਰ ਸੇਵ ਕਰ ਲੈਂਦੀ ਆ ਫਿਰ ਔਨਲ ਉਹਨੂੰ ਮੰਗਵਾ ਲੋੋ ਤੁਸੀਂ
ਅੱਛਾ-ਅੱਛਾ ਹਾਂ ਇਹ ਗੱਲ ਤੁਹਾਡੀ ਸਹੀ ਹੈਗੀ।
ਹਾਂ ਵੀ ਅਗਰ ਡਾਊਟ ਹੀ ਹੁੰਦਾ ਸਕਿਨ ਤੋਂ ਐ ਦੇਖੋ ਕਈਆਂ ਦਾ ਡਾਰਕ ਕਈਆਂ ਦਾ ਲਾਈਟ ਹੈ ਫੇਅਰ ਹੈ ਕਈਆਂ ਨੂੰ ਦੋ ਕੋਂਬੀਨੇਸ਼ਨ ਵਾਲੀ ਚਾਹੀਦੀਆਂ ਹੁੰਦੀਆਂ ਨੇ--, ਇਸ ਹੁੰਦਾ ਮੈਂ ਆਊਟਲੈਟ ਤੇ ਜਾਂਦੀ ਹਾਂ ਲੈਂਦੀ ਹਾਂ ਪਰਚੇਸ ਕਰਨੀ ਆ
ਇਹ ਤੁਸੀਂ ਵਧੀਆ ਕਰਦੇ ਹੋ ਕੀ ਪਹਿਲਾਂ ਤੁਸੀਂ ਆਊਟਲੈਟ 'ਤੇ ਜਾਂਦੇ ਹੋ ਉਸ ਤੋਂ ਬਾਅਦ ਉਹਨੂੰ ਸੇਵ ਕਰਕੇ ਫਿਰ ਉਹਨੂੰ ਔਨਲਾਈਨ ਔਡਰ ਕਰ ਦਿਓ
ਹਾਂ ਮੈਂ-ਮੈਂ ਬਹੁਤ ਚੀਜ਼ਾਂ ਨਾਲ ਐਵੇਂ ਕਰਨੀ ਆ ਔਰ ਅੱਜ ਕੱਲ੍ਹ ਨਾ ਜਿਵੇਂ ਮਾਰਕੀਟ ਦੇ ਵਿੱਚ ਡੁਪਲੀਕੇਸੀ ਬਹੁਤ ਆ ਗਈ ਤੁਸੀਂ ਫਰਕ ਹੀ ਨਹੀਂ ਜਾਣ ਪਾਓਗੇ ਹੁਣ ਨਾਇਕਾ ਇਥੇ ਸ਼ੋਰ ਰੂਮ ਹੈ ਨਾਇਕਾ ਦਾ ਸ਼ੋਅਰੂਮ ਹੈ ਉਹਦੇ ਕੋਲ ਚੱਲ ਜਾਓ ਉਹਦੇ ਕੋਲ ਚਾਰੇ ਨਾਲ ਪ੍ਰੋਡਕਟਸ ਮਿਲਣਗੇ ਜਾ ਚੰਡੀਗੜ੍ਹ ਚਲੇ ਜੋ ਵਧੀਆ ਆਊਟਲੈਟ ਹੈਗਾ ਇਲਾਟੇ ਚ ਹਾਂ
ਉਹ ਔਡਰ ਕਰਨਾ ਕਦੀ ਫੇਸ ਸੀਰਮ ਮੈਂ ਕਹਿੰਨੀ ਇਨੀ ਬੈਸਟ ਕੁਆਲਿਟੀ ਏ ਨਾ ਔਰ ਇੰਨਾ ਗਲੋ ਆਂਦਾ ਨਾ ਫੇਸ ਤੇ ਬਹੁਤ ਵਧੀਆ ਗਲੋ ਆਂਦਾ
ਹਾਂ ਨਹੀਂ ਅੱਛਾ ਹੈਗਾ ਹੈ ਵੀ ਇਹ ਹੀ ਹੁੰਦਾ ਹੈ ਵੀ ਦੇਖੋ ਥੋੜਾ ਡਾਊਟ ਤੇ ਦੇਖੋ ਦੇਖੋ ਉਹ ਹੁੰਦਾ ਈ ਹੈ ਵੀ ਸਾਈਜ਼ ਹੁਣ ਕੋਈ ਕੁੜਤੀ ਵਗੈਰਾ ਦਾ ਸਾਈਜ ਐਮ ਮੰਗਵਾਣੇ ਆ ਪਰ ਸਾਨੂੰ ਕਈ ਵਾਰੀ ਲੂਜ ਆਂਦੀ ਹੈ ਕਈ ਵਾਰੀ ਟਾਈਟ ਆਂਦੀ ਹੈ
ਉਹ ਬ
ਔਰ ਮੇਜਰਮੈਂਟ ਵੀ ਹਰ ਹਰ ਤਰੀਕੇ ਦੇ ਉੱਥੇ ਅਲੱਗ ਤਰੀਕੇ ਨਾਲ ਹਰ ਐਪ ਤੇ ਅਲੱਗ ਤਰੀਕੇ ਨਾਲ ਦਿੱਤੇ ਹੁੰਦੇ ਨੇ ਖੁਦ ਕਨਫਿਊਜ਼ ਹੋ ਜਾਂਦੇ ਆ ਹੋ ਜਾਂਦੇ ਆ ਵੀ ਹਾਂ ਕਿਹੜਾ ਮੇਜਰਮੈਂਟ ਦਾ ਹੀ ਹੈ
ਬੇਸਿਕਲੀ ਜੋ ਕੰਪਨੀਆਂ ਰਹਿੰਦੀਆਂ ਉਹਨਾਂ ਦੇ ਸਾਈਜ਼ ਨਹੀਂ ਵਧੀਆ ਹੁੰਦੇ ਮੇਨ ਮਤਲਬ ਬ੍ਰਡ ਹੁੰਦੇ ਉਹਨਾਂ ਦਾ ਸਾਨੂੰ ਅਗਰ ਸਾਨੂੰ ਨੋਰਮਲ ਕੰਪਨੀ ਦਾ ਐਕਸ ਆਉਂਦਾ ਨਾ ਉਹ ਦਾ ਐਲ ਵੀ ਆ ਜਾਏਗਾ
ਤੇ ਉਹਨਾਂ ਦਾ ਸਾਨੂੰ ਐਮ ਈ ਜਾਂ ਐਲ ਐਮ ਵੀ ਆ ਜਾਂਦਾ ਹੈ ਹਾਂ ਐਮ ਵੀ
ਹੁਣ ਮੈਂ ਲਾਸਟ ਟਾਈਮ ਮੋਲ ਵਿੱਚ ਸ਼ੋ ਲੈਣ ਗਈ ਸੀ ਟੋਪ ਲੈਣ ਗਈ ਸੀ ਸ਼ਰਟ ਲੈਣ ਗਈ ਸੀ ਤੇ ਮੈਨੂੰ ਐਕਸਲਸਾਈਜ਼ ਆਂਦਾ ਜਿਵੇਂ ਅਸੀਂ ਨੋਰਮਲ ਸ਼ੋਪਿੰਗ ਕਰਨ ਆ ਤੇ ਮੈਂ ਉੱਧਰ ਉੱਧਰ ਰਹੀ ਸੀ ਐਛ ਨਹੀਂ ਇੱਕ ਨਾ ਤੇ ਉੱਧਰ ਮੈਂ ਕਿਹਾ ਚਲੋ ਮੋਲ ਲੇ ਲੈਂਦੇ ਹਾਂ ਜਦੋਂ ਮੈਂ ਉੱਧਰ ਟੋਪ ਵਗੈਰਾ ਲਿੱਤਾ ਮੈਂ ਐਕਸਰਸਾਈਜ਼ ਹੀ ਲਿੱਤਾ ਮੈਂ ਉੱਧਰ ਪਾ ਕੇ ਹੀ ਨਹੀਂ ਦੇਖਿਆ ਕੇ ਜਦੋਂ ਘਰ ਆਈ ਉਹ ਤੇ ਇੰਨਾ ਟਢਿੱਲਾ
ਫਿਰ ਚੇਂਜ ਕਰਵਾਨ ਗਈ ਫਿਰ ਚੇਂਜ ਕਰਵਾਇਆ ਫਿਰ ਐਮ ਸਾਈਜ਼ ਪੂਰਾ ਪ੍ਰੋਪਰ ਆਇ
ਹਾਂ ਨਹੀਂ ਹੁੰਦਾ ਹੁੰਦਾ ਮੈਂ ਵੀ ਜਿਵੇਂ ਜੀਨਸਾਂ ਪਾਉਦੀ ਹ ਜਿਆਦਾ ਮੈਂ ਟਵੰਟੀ ਏਥ ਵੇਸਚ ਵੀ ਆਪਣੀ ਟਾਈਟ ਕਰਵਾਉਾਨਦੇ ਹਾਂ ਤੇ ਕਈਆਂ ਦਾ ਠੱਟੀ ਜਿਵੇਂ ਨੋਨ ਬ੍ਰੈਂਡਡ ਕਈ ਵਾਰੀ ਇੱਕ ਅੱਧੀ ਰ ਰੱਖਣੀ ਵੀ ਪੈਂਦੀ ਹੈ ਚਲੋ ਡੇਲੀ ਰੋਦੇ ਵਾਸਤੇ ਤੇ ਉਹ ਫਰ ਟਵੰਟੀ ਰੋਟੀ ਦੇ ਵਿੱਚ ਵੀ ਆਦੀਆਂ ਨੇ ਬ੍ਰੈਂਡ ਦੀ ਚੀਜ਼ ਤਾਂ ਦੇਖੋ ਬ੍ਰੈਂਡ ਦੀ ਹੈ ਹਾਂ ਬ੍ਰੈਂਡ ਦੀ ਮਿੰਤਰਾ ਤੋਂ ਮਿੰਤਰਾ ਮਿੰਤਰਾ ਤੋਂ ਮੰਗਵਾਓ ਜਾਂ ਨਾਇਕਾ ਤੋਂ ਮੰਗਵਾਓ ਇਹ ਦੋ ਤੇ ਵਧੀਆ ਨੇ ਮਤਲਬ ਕਿ ਅੱਖ ਬੰਦ ਕਰਕੇ ਜਿੱਦਾਂ ਇਨਾ ਤੇ ਅਸੀਂ ਵਿਸ਼ਵਾਸ ਕਰ ਸਕਣਾ ਵੀ ਇਧਰੋਂ ਚੀਜ਼ ਫੇਕ ਨੀ ਆਉਗੀ ਇਹ ਜਿਵੇਂ ਮੀਸ਼ੋ ਹੋ ਹੋ ਫਲਿੱਪਕਾਰਟ ਹੋ ਗਿਆ ਛੋਟੇ ਮੋਟੇ ਹੋਰ ਜਿਵੇਂ ਹੈਗੇ ਨੇ ਹਾਂ ਉਹ ਤੇ ਬਿਲਕੁਲ ਇੱਕ ਸਵਾਨਾ ਐਪ ਵੀ ਬੜੀ ਅੱਛੀ ਆ ਤੁਸੀਂ ਟ੍ਰਈ ਕਰਨਾ ਉੱਥੋਂ ਦੀ ਨਾ
ਹੂੰ ਮੀਸ਼ੋ ਹੋ ਗਿਆ ਫਲਿਪਕਾਰਟ ਹਾਂ
ਹਾਂ ਤੁਸੀਂ ਨਾ ਸਵਾਨਾ ਦੇਖਣਾ ਅੱਛਾ ਸਵਾਨਾ ਵੇਖ ਨਾ ਉੱਥੇ ਤੁਹਾਨੂੰ ਹਾਂ ਸਵ ਵੀ ਆਪਣੇ ਫੋਨ ਦੇ ਕਵਰ ਕਿੰਨੇ ਵਧੀਆ ਅਸੈਸਰੀ ਜਿਵੇਂ ਡੇਲੀ ਵਿਚ ਪਾਨ ਵਾਸਤੇ ਠੀਕ ਹੈ ਤੁਸੀਂ ਆਪਣਾ ਇਨਰ ਵੀਅਰ ਵਗੈਰਾ ਸਭ ਕੁਝ ਉਹ ਇੱਕ ਤੋਂ ਇੱਕ ਇੰਨੇ ਬਹੁਤ ਹੀ ਵਧੀਆ ਇੱਕ ਨਿਊਮੀ ਐਪ ਹੈ ਉਹਦੇ ਤੋਂ ਵੀ ਇੱਕ ਤੋਂ ਇੱਕ ਲੇਟੈਸਟ ਸਾਰਾ ਕੁਛ ਆਉਂਦਾ ਅਪਡੇਟਿਡ ਬੜੀ ਵਧੀਆ ਚੀਜ਼ ਹੈਗੀ ਥੋੜੀ ਜਿਹੀ ਕੋਸ਼ ਜਰੂਰ ਹੈ ਪਰ ਵਧੀਆ ਹੈ ਬਹੁਤ ਵਧੀਆ ਅਗਰ ਤੁਸੀਂ ਓਨਲਾਈਨ ਤੇ ਉਹ ਕਰਦੇ ਹੋ ਨਾ ਤੇ ਵਧੀਆ ਮੈਂ ਖੁਦ ਸਵਾਨਾਂ ਤੋਂ ਮੰਗਵਾਉਂਦੀ ਰਹਿੰਦੀ ਹਾਂ ਸਮਾਨ ਫੋਨ ਤੇ ਕਵਰ ਮੈਂ ਮੰਗਵਾਏ ਨੇ ਕਾਫੀ ਅੱਛੀ ਕੁਆਲਿਟੀ ਦੇ ਨੇ ਔਰ ਉਹ ਰੀਜਨੇਬਲ ਰੇਟ ਨੇ ਵੀ ਹਾਂ ਮੈਂ ਫੇਰ ਇਹ ਕਰਨੀ ਆ ਜਿਵੇਂ ਇੱਕ ਚੀਜ਼ ਤੇ ਵੀ ਲੱਗ ਹੀ ਰਹੇ ਨੇ ਸ਼ਿਪਮੈਂਟ ਚਾਰਜਿਸ ਤਾਂ ਲੱਗਦਾ ਹੀ ਨੇ ਫੇਰ ਮੇਰਾ ਮਨ ਹੁੰਦਾ ਤਿੰਨ ਚਾਰ ਚੀਜ਼ਾਂ ਇਕੱਠੀਆਂ ਮੰਗਵਾ ਲਣਾ ਜੇ ਸ਼ਿਪਮੈਂਟ ਚਾਰਜਿਸ ਲਾਗੇ ਹੀ ਰਹੇਣੇ ਤੇ ਵਾਰੀ ਦੀ ਵਾਰੀ ਕੀ ਸ਼ਿਪਮੈਂਟ ਦੇਣੀ ਹਾਂਜੀ ਹਾਂਜੀ ਫਿਰ ਮੈਂ ਥੋੜਾ ਰੁਕੇ ਆਪਣੀ ਤਸੱਲੀ ਕਰਕੇ ਤਿੰਨ ਚਾਰ ਚੀਜ਼ਾਂ ਫੇਰ ਇਕੱਠੀਆਂ ਹੀ ਮੰਗਵਾ ਲੈਦੀ ਆ ਬਾਕੀ ਅੱਜ ਕੱਲ ਕਿਸੇ ਕੋਲ ਦੇਖੋ ਟਾਈਮ ਹੈ ਨੀ ਵੱਡੇ - ਵੱਡੇ ਤੁਸੀਂ ਸ਼ਹਿਰ ਚਲੋ ਜੋ ਹਰ ਕੋਈ ਓਨਲਾਈਨ ਹੀ ਖਾਣ ਪੀਣ ਦੀਆਂ ਚੀਜ਼ਾਂ ਘਰ ਘਰੇਲੂ ਚੀਜ਼ਾਂ ਔਨਲਾਈਨ ਮੰਗਵਾਉਂਦੇ ਨੇ ਲੋਕ ਬਲਿੰਕਿਟ ਹੋ ਗਿਆ ਫਲਾਣਾ ਟਮਕਾਨਾ ਹੋ ਹਾਂ। ਹਾਂ ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਅੱਜ ਕੱਲ ਬਸ ਔਨਲਾਈਨ ਤਾਂ ਸੁੱਖ ਵੀ ਹੈ ਤੇ ਦੁੱਖ ਵੀ
ਜੋਮੈਟੋ ਚੱਲਿਆ ਦਾ ਵੇਗਾ ਕੁਛ ਵੀ ਬੱਚਿਆਂ ਨੇ ਔਡਰ ਕਰਨ ਦਾ ਜੋਮੈਟੋ ਤੋਂ ਔਡਰ।
ਫਟਾਫਟ ਬਸ ਹਾਂ ਮੰਮਾ ਆਪ ਨਹੀਂ ਜਾ ਸਕਦੇ ਹਮੇ ਜਮੈਟੋ ਕਰਦੋ ਜੀ ਬਸ ਆਈਓ ਕਹਿਣਗੇ ਚਲੋ ਜੀ ਫੇਰ ਕਰ ਦਿੰਦੇ ਆਂ ਜੀ ਹਮ ਬਸ ਫਿਰ ਕੀ ਕਰੀਏ ਮੇ ਟਾਈਮ ਸੇਵਿੰਗ ਵੀ ਹੁੰਦੀ ਹੈ
ਵੈਸੇ ਔਨਲਾਈਨ ਦੇ ਫਾਇਦੇ ਵੀ ਨੇ ਨੁਕਸਾਨ ਵੀ ਹੈ ਵੀ
ਹਾਂ ਨੁਕਸਾਨ ਤਾਂ ਦੇਖੋ ਹਰ ਚੀਜ਼ ਦੇ ਹੈਗੇ ਨੇ ਅੱਜ ਕੱਲ ਅੱਜ ਕੱਲ ਤਾਂ ਟਾਈਮ ਹੀ ਐਸਾ ਆ ਗਿਆ ਨੁਕਸਾਨ ਵੀ ਹੈਗੇ ਨੇ ਤੇ ਫਾਇਦੇ ਵੀ ਨੇ ਫਾਇਦੇ ਘੱਟ ਨੇ ਬਕਾਇਦਾ ਉਹਦੇ ਮਿਸਯੂਜ ਜ਼ਿਆਦਾ ਹੁੰਦੇ ਹੈ ਨੇ ਚਾਹੇ ਜਿਹੜੀ ਮਰਜ਼ੀ ਚੀਜ਼ ਹੈ।
ਜਿਵੇਂ ਫਲਿਪਕਾਰਟ ਕੋਈ ਨਕਲੀ ਫਲਿਪਕਾਰਟ ਵੀ ਆਪਣੀ ਐਪ ਬਣਾ ਕੇ ਬੈਠ ਜਾਂਦੇ ਨੇ।
ਬਸ ਏਦਾਂ ਹੀ ਹੈਗਾ ਹੈ ਵੀ ਵਿਸ਼ਵਾਸ ਦਾਊ। ਪਰ ਹੈਗਾ ਹੈ । ਨਾ ਵੀ ਜਿਹੜੀ ਉਹ ਹੋਏਗੀ ਨਾ
ਹਾਂਜੀ
ਪੰਜ ਤਾਵੀ
ਸਹੀ ਗੱਲ ਹੈ।
ਕੋਲ ਓਦੋਂ ਕਰੋ ਤੁਸੀਂਆਂ ਬਹੁਤ ਤੋਹਫ਼ਰ ਮਿਲਦੀਆਂ ਨੇ ਮਦਰਸ ਡੇ ਤੇ ਹੁਣੇ ਪਿੱਛੇ ਹੀ ਨਹੀਂ। ਹਾਂਜੀ ਹਾਂਜੀ ਜ਼ਰੂਰ ਸ਼ੋਰ ਜੀ।
ਤੁਹਾਨੂੰ ਕਾਲ ਕਰਨੀ।
ਹਾਂਜੀ ਹਾਂਜੀ ਠੀਕ ਹੈ ਜੀ। ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ